ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
ਵਦੀਆ ਵਦੀਆ ਤੁਸੀਂ ਸੁਨਾਓ
ਬਸ ਵਦੀਆ ਅਸੀ ਵੀ ਵਦੀਆ ਹੋਰ ਕੀ ਕਰ ਰਹੇ ਅਸੀਂ ਵੀ ਵਦੀਆ
ਬਸ ਰੋਟੀ ਪਾਨੀ ਛਕਿਆ ਸੀ, ਆਏ ਸੀ ਉਪਰ
ਅੱਛਾ-ਅੱਛਾ
ਹਾਂ ਹੂਨ ਸੌਨ ਦੀ ਤਿਆਰੀ ਕਰ ਰਹੇ ਸੀ, ਫਿਰ ਮੈਂ ਕਿਹਾ ਯਾਦ ਆ ਗੇਆ ਤੁਹਾਡਾ ਦੁਪਹਿਰੀ ਕੋਲ ਆਈ ਸੀ ਤੁਹਾਡੇ ਨਾਲ ਗੱਲ ਕਰ ਲਾ, ਕੋਈ ਕੰਮ ਸੀ ਜ਼ਰੂਰੀ
ਨਹੀਂ ਵੈਸੇ ਈ ਕੀ ਕੀਤੀ ਸੀ। ਮੈਂ ਕਿਹਾ ਚਲੋ ਹਾਲ- ਚਾਲ ਹੀ ਪੁੱਛ ਲੈਂਨੇ ਆਂ, ਵੈਸੇ ਤਾਂ ਦਿਨੇ ਤੇ ਸਾਨੂੰ ਪਤਾ ਤੁਸੀਂ ਬਿਜ਼ੀ ਹੁੰਦੇ ਔ
ਹਾਂਜੀ ਹਾਂਜੀ
ਹਾਂਜੀ ਬਸ ਕੰਮ-ਕਾਰ 'ਚ ਨਿਕਲ ਜਾਂਦਾ ਹੋਏਗਾ ਦਿਨ ਪੂਰਾ
ਅੱਛਾ, ਬਸ ਮੇਰੇ ਫਰੈਂਡ ਦੀ ਕੋਲ ਆ ਰਹੀ ਸੀ ਬਾਹਰੋਂ ਉਸ ਟਾਈਮ, ਉਹ ਬਾਹਰ ਗੇਆ ਸੀ ਨਾ
ਹਾਂਜੀ, ਅੱਛਾ ਬਾਹਰ ਚੱਲਾ
ਅ ਅ ਅ ਬਾਹਰ ਚਲਾ ਗਿਆ ਉਹ
ਚਲੋ ਬਹੁਤ ਵਦੀਆ
ਬਅ ਉਹੀ ਕਹਿ ਰਹਿ ਸੀ ਤੂੰ ਵੀ ਆਪਣੀ ਤਿਆਰੀ ਰੱਖ ਮੈਂ ਵੀ ਉਹਨੂੰ ਪੁੱਛ ਰਿਹਾ ਉਹਦੀ ਸਟੱਡੀ ਸਟੱਡੀ ਬੇਸ ਤੇ ਗੇਆ ਵਾ, ਤੇ ਕਹਿ ਰੇਆ ਸੀ ਕਿ ਤੂੰ ਵੀ ਆਪਨੀ ਤਿਆਰੀ ਰੱਖ ਤੇ ਆਪਨਾ ਡੋਕੂਮੈਂਟ ਕਰ ਤਿਆਰ ਹੋ ਸਕੇ ਜਲਦੀ ਬੁਲਾ ਲਾਂਗਾ ਤੈਨੂੰ
ਅੱਛਾ ਐ ਤੇ ਬਹੁਤ ਵਧੀਆ ਗੱਲ ਹੈਗੀ ਏ
ਹੰ ਹੰ ਹੰ
ਹੋਰ ਕੀ ਬਾਹਰ ਤੇ ਵਦੀਆ ਸਗੋਂ ਫੇਰ ਉਹਨਾਂ ਦੇ ਇਕੱਲੇ ਗਏ ਸੀ
ਨਹੀਂ-ਨਹੀਂ ਫੈਮਿਲੀ ਨਾਲ ਲੈ ਕੇ ਗੇਆ ਵਾ ਤੇ ਮੈਂ ਸੋਚ ਰਿਆ ਮੈਂ ਵੀ ਅਪਣਾ ਫੈਮਿਲੀ ਨਾਲ ਹੀ ਲੈ ਜਾ ਪਤਾ ਏ ਕਿ ਪੈਸੇ ਪੈਸੇ ਜ਼ਿਆਦਾ ਲੱਗੇ ਉਹਨਾਂ ਦੇ ਬਹੁਤ
ਅੱਛਾ! ਤੇ ਫਿਰ ਉਹਨਾਂ ਨੇ ਫਾਈਲ ਵਗੈਰਾ ਇੱਥੋਂ ਹੀ ਲਗਵਾਈ ਹੋਏਗੀ ਤੁਹਾਡੇ
ਹਾਂ-ਹਾਂ ਉਹਨਾਂ ਦਾ ਘੱਟੋ-ਘੱਟ ਵੀ ਕੀ ਚੌਦਾਂ-ਪੰਦਰਾਂ ਲੱਖ ਰੁਪਿਆ ਲੱਗ ਗਿਆ ਦੋਨਾਂ ਜਾਣਿਆਂ ਦਾ ਦੋ ਜਨੇ ਗਏ ਨਾ ਉਹ
ਹਾਂਜੀ-ਹਾਂਜੀ ਅੱਛਾ
ਹੰ
ਚਲੋ ਇੰਨਾ ਕੁ ਤੇ ਲੱਗ ਹੀ ਜਾਂਦਾ, ਫਿਰ ਸਟੱਡੀ ਬੇਸ ਤੇ ਗਏ ਨੇ। ਨਾਲੇ, ਇਹ ਕਿ ਬਾਹਰ ਫ ਫਿਊਚਰ ਬਣ ਜਾਵੇਗਾ ਉਹਨਾਂ ਦਾ, ਸਕੋਪ ਹੈ ਬਾਹਰ ਕਾਫੀ, ਸਟੱਡੀ ਕਰਨਗੇ ਉਸ ਤੋਂ ਬਾਅਦ, ਫਿਰ ਉਹ ਵਰਕ ਦਾ ਵੀ ਦੇਖ ਲੈਣਗੇ।
ਹਾਂ, ਅੱਜ ਹੋਈ ਸੀ ਗੱਲ ਮੇਰੀ ਕਹਿੰਦੇ, ਮੈਂ ਕਿਹਾ ਕਿਹੜੀ ਸਟੱਡੀ ਬੇਸ ਕਰ ਰਹੇ ਹੋ, ਕਹਿੰਦੇ ਰਸ਼ੀਅਨ। ਲੈਂਗੁਏਜ ਸਿੱਖ ਰਹੇ ਹਾਂ। ਹਾਂ, ਬਸ ਮਹੀਨੇ ਬਾਅਦ ਫਿਰ ਹੁਣ ਮਹੀਨੇ ਬਾਅਦ, ਉਹਨਾਂ ਦਾ ਕੰਮ ਸ਼ੁਰੂ ਹੋ ਜਾਣਾ। ਕਹਿੰਦਾ ਡਾਕੂਮੈਂਟ ਤਿਆਰ ਹੋ ਰਹੇ ਨੇ।
ਅੱਛਾ ਜੀ, ਠੀਕ ਹੈ।
ਕੰਮ ਆਪਣਾ ਵੀ, ਇੱਕ ਮਹੀਨੇ ਬਾਅਦ ਕੰਮ ਵੀ ਸ਼ੁਰੂ ਕਰ ਸਕਦੇ ਨਾ ਉੱਥੇ।
ਠੀਕ ਹੈ, ਅੱਛਾ ਨਾਲ-ਨਾਲ ਸਟੱਡੀ ਕਰੀ ਜਾਓ, ਨਾਲ- ਨਾਲ ਤੁਸੀਂ ਆਪਣਾ ਪੜ੍ਹੀ ਜਾਓ।
ਹਾਂਜੀ।
ਚਲੋ, ਇਹ 'ਤੇ ਬਹੁਤ ਵਧੀਆ ਕੀਤਾ ਉਹਨਾਂ ਨੇ।
ਹਮ, ਹੋਰ ਰੋਟੀ-ਪਾਣੀ ਛੱਕ ਲਿਆ?
ਹਾਂਜੀ-ਹਾਂਜੀ, ਅਸੀਂ ਵੀ ਖਾ ਲਿਆ ਸੀਗਾ ਰੋਟੀ-ਪਾਣੀ, ਬਸ ਥੋੜ੍ਹਾ ਵੋਕ ਕਰਨ ਆਏ ਸੀਗੇ, ਛੱਤ 'ਤੇ।
ਅੱਛਾ।
ਹਾਂਜੀ, ਬਸ ਖਾ ਮਤਲਬ ਅੱਜ-ਕੱਲ੍ਹ ਤਾਂ ਏਦਾਂ ਹੀ ਹੋ ਰਿਹਾ ਖਾਓ ਨਾਲੇ ਸੌਜੋ, ਖਾਓ ਨਾਲੇ ਸੌਜੋ। ਛੁੱਟੀਆਂ ਚੱਲ ਰਹੀਆਂ ਨੇ, ਤਾਂ ਕਰਕੇ ਫਿਰ ਆਪਣੇ ਵਾਸਤੇ ਟਾਈਮ ਹੀ ਨਹੀਂ ਮਿਲਦਾ।
ਅੱਛਾ।
ਮੈਂ ਕਿਹਾ ਚਲੋ ਖਾਣਾ ਖਾਇਆ, ਰੋਟੀ ਖਾਈ ਹੈ ਤੇ ਅਸੀਂ ਉੱਪਰ ਥੋੜ੍ਹਾ ਜਿਹਾ ਸੈਰ
ਨਹੀਂ-ਨਹੀਂ ਵਧੀਆ ਗੱਲ ਹੈ, ਸੈਰ ਕਰਨੀ ਵੀ ਚਾਹੀਦੀ ਰੋਟੀ ਖਾਣ ਤੋਂ ਬਾਅਦ। ਚਾਹੇ ਬੇਸ਼ੱਕ ਦਸ ਮਿੰਟ, ਦਸ ਮਿੰਟ ਪੰਦਰਾਂ ਮਿੰਟ, ਅੱਧਾ ਘੰਟਾ ਕਰੇ ਸਹੀ।
ਹਾਂਜੀ, ਇਹ 'ਤੇ ਹੈ। ਹੋਰ ਮੌਸਮ ਦਾ ਕੀ ਹਾਲ-ਚਾਲ, ਹਾਂਜੀ?
ਹਾਂ, ਮੌਸਮ ਤੇ ਠੀਕ ਹੈ। ਮੈਂ ਕਿਹਾ ਬਾਕੀ ਹੁੰਦੀ ਨੀ ਹੈਗੀ, ਰੋਟੀ ਖਾ ਕੇ ਬਸ ਸੋਨ ਦੀ ਕਰੀ ਦੀ, ਕਿ ਹਾਂ ਵੀ ਲੇਟ ਦੀ ਕਰੀਦੀ ਏ, ਕਿ ਫਟਾਫਟ ਲੇਟ ਜੀਏ ਹੁਣ।
ਬੰਦਾ ਥੱਕ ਜਾਂਦਾ ਨਾ ਫਿਰ, ਸਾਰਾ ਦਿਨ ਕੰਮ-ਕਾਰ ਕਰਕੇ, ਥੱਕ ਕਿੱਥੇ ਹੁੰਦੀ, ਨਹੀਂ ਹੋ ਪਾਉਂਦੀ।
ਹਾਂ।
ਹੋਰ ਮੌਸਮ ਕਿੱਦਾਂ ਦੈ?
ਮੌਸਮ ਇੱਥੇ ਠੀਕ ਹੈ, ਕਦੇ ਠੰਡਾ ਹੋ ਜਾਂਦਾ ਸ਼ਾਮ ਨੂੰ।
ਅੱਛਾ-ਅੱਛਾ।
ਹਮ। ਜ਼ਿਆਦਾਤਰ ਬੱਦਲ ਹੀ ਰਹਿੰਦੇ ਨੇ ਇੱਥੇ, ਸ਼ਾਮ ਨੂੰ-ਰਾਤ ਨੂੰ ਠੰਡਾ ਹੋ ਜਾਂਦਾ ਵਾ। ਰਾਤੀਂ ਤਾਂ ਬਹੁਤ ਠੰਢ ਲੱਗ ਰਹੀ, ਹਮ।
ਅੱਛਾ-ਅੱਛਾ, ਠੀਕ ਹੈ। ਵੈਸੇ ਗਰਮੀ ਹੋ ਰੱਖੀ ਹੈ, ਕਾਫੀ ਦਿਨਾਂ ਦੀ ਬਹੁਤ ਜ਼ਿਆਦਾ।
ਹਾਂ ਦਿਨੇ, ਦਿਨੇ ਹੋ ਜਾਂਦੀ ਹੈ।
ਹਾਂ, ਸਹੀ ਗੱਲ ਹੈ।
ਹਮ, ਹੋਰ ਤੁਸੀਂ ਦੱਸੋ ਘਰ-ਪਰਿਵਾਰ?
ਸਭ ਵਧੀਆ, ਸਭ ਠੀਕ ਹੈ। ਹੋਰ ਤੁਸੀਂ ਦੱਸੋ, ਅੰਕਲ ਦਾ ਕੀ ਹਾਲ ਹੈ ਠੀਕ ਨੇ ਹੁਣ?
ਅੰਕਲ ਠੀਕ ਐ। ਬਸ ਅੱਜ ਟੈਸਟ ਕਰਾਣ ਗਏ, ਗਏ ਸੀ ਹੋਸਪੀਟਲ। ਹੁਣ ਡਾਕਟਰ ਨੇ ਟੈਸਟ ਵਗੈਰਾ ਲਿਖਤੇ ਨੇ।
ਹਾਂਜੀ।
ਹਮ ਉਹਨਾਂ ਦੇ ਤਾਂ ਛੇ-ਸੱਤ ਓਪਰੇਸ਼ਨ ਹੋ ਗਏ, ਛੇ ਓਪਰੇਸ਼ਨ ਹੋ ਗਏ ਨੇ।
ਓਹੋੋ! ਅੱਛਾ।
ਹਾਲੇ ਵੀ ਉਹ ਠੀਕ ਨੀ ਹੋਇਆ, ਪੇਟ ਦਾ ਹਾਲੇ।
ਬੱਸ ਇੱਕ ਵਾਰੀ ਜੋ ਪ੍ਰੋਬਲਮ ਹੋ ਜੇ ਨਾ ਸਰੀਰ ਨੂੰ, ਉਹ ਫਿਰ ਮੁਸ਼ਕਿਲ ਈ ਠੀਕ ਹੁੰਦੀ ਐ। ਭਾਵੇਂ ਜਿਤਨਾ ਮਰਜ਼ੀ ਜ਼ੋਰ ਲਾ ਲਓ, ਪਹਿਲੇ ਵਰਗਾ ਸਰੀਰ ਨਹੀਂ ਰਹਿੰਦਾ ਹੈਗਾ।
ਮੈਂ ਹੁਣ ਘੱਟੋ-ਘੱਟ ਇਹਨਾਂ ਨੂੰ ਤਿੰਨ-ਚਾਰ ਸਾਲ ਹੋ ਚੱਲੇ ਨੇ ਚਾਰ ਜ਼ਿਆਦਾ ਈ ਹੋ ਚੱਲੇ ਨੇ, ਚਾਰ ਸਾਲ ਲੋਕਡਾਊਨ ਤੋਂ ਬਾਅਦ ਦੀ ਗੱਲ ਐ। ਹਾਂ। ਚੰਡੀਗੜ੍ਹ ਵੀ, ਚੰਡੀਗੜ੍ਹ ਵੀ ਕਾਫ਼ੀ ਟਾਈਮ ਲਗਾ ਆਏ। ਬਸ ਪੇਟ ਦੀ ਪ੍ਰੋਬਲਮ ਸੀ ਉਹਨਾਂ ਦੇ, ਪੇਟ ਦੇ ਅੰਦਰ ਹੋ ਗਈ ਸੀ। ਛੋਟੀ ਆਂਤ ਜਿਹੜੀ ਛੋਟੀ ਆਂਤ ਹੁੰਦੀ ਨਾ, ਛੋਟੀ ਆਂਤ। ਬੜੀ ਆਂਤ ਬ ਉਦੋਂ ਉਹਨਾਂ ਨੇ ਬੈਗ ਬੂਗ ਲਗਾ ਤਾ ਸਟੋਮਕ ਬੈਗ।
ਅੱਛਾ-ਅੱਛਾ।
ਉਸ ਤੋਂ ਬਾਅਦ ਚਲਦੇ ਰਹੇ ਚਲਦੇ ਰਹੇ। ਫੇਰ ਓਪਰੇਸ਼ਨ ਹੋਇਆ। ਫੇਰ ਉਹ ਬੰਦ ਕੀਤਾ, ਫੇਰ ਉਹ ਲੀਕੇਜ
ਠੀਕ ਹੀ ਨੀ ਹੋਇਆ ਹਾਲੇ ਤੱਕ ਮਤਲਬ ਪਸ ਵਗੈਰਾ ਨਿਕਲਦੀ ਰਹਿੰਦੀ।
ਅੱਛਾ-ਅੱਛਾ।
ਹੁਣ ਟੈਸਟ ਵਗੈਰਾ ਲਿਖੇ ਨੇ ਅੱਜ। ਹੁਣ ਕੱਲ ਟੈਸਟ ਕਰਾਣਗੇ। ਫੇਰ ਸਕੈਨ ਵਗੈਰਾ ਹੋਏਗਾ।
ਫੇਰ ਉਹਨੂੰ ਕਰਵਾਣਗੇ ਟੈਸਟ ਫੇਰ
ਫੇਰ ਡਾਕਟਰ ਦੁਬਾਰਾ ਕੋਈ ਓਪਰੇਸ਼ਨ ਦ
ਡਾਕਟਰ ਸ ਹੋਣਗੇ।
ਹਮ-ਹਮ-ਹਮ। ਦਿੱਕਤ ਤੇ ਘਰ ਵਾਲਿਆਂ ਨੂੰ ਹੋ ਜਾਂਦੀ ਐ ਨਾ। ਆਪ ਤੇ ਬੰਦਾ ਪਰੇਸ਼ਾਨ ਹੁੰਦਾ ਈ ਆ। ਤੇ ਘਰ ਵਾਲਿਆਂ ਨੂੰ ਜ਼ਿਆਦਾ ਦਿੱਕਤ ਹੋ ਜਾਂਦੀ ਐ ਫਿਰ ਉਹਨੂੰ ਬਾਹਰ ਵੀ ਦੇਖਣਾ ਪੈਂਦਾ ਵਾ। ਹੈਲੋ।
ਉਪਰ ਵਾਲਿਆਂ ਨੂੰ ਤੇ ਹੁੰਦੀ ਐ ਨਾ ਫੇਰ ਜਿਹਨਾਂ ਨੇ ਦੇਖ ਹੈਲੋ। ਆਵਾਜ਼ ਆ ਰਹੀ
ਹਾਂਜੀ-ਹਾਂਜੀ-ਹਾਂਜੀ। ਆ ਰਹੀ ਹ, ਰਹੀ ਹ ਰਹੀ।
ਅੱ-ਅੱਛਾ-ਅੱਛਾ। ਮੈਂ ਕੇਆ ਠੀਕ ਐ। ਮੈਂ ਕਿਹਾ ਘਰ ਵਾਲਿਆਂ ਨੂੰ ਤੇ ਹੁੰਦੀ ਐ ਦਿਕਤ।
ਹਾਂਜੀ-ਹਾਂਜੀ।
ਤੇ
ਹਾਂ। ਬਸ ਹੁਣ ਦੇਖਦੇ ਆ। ਹੁਣ ਦੇਖਦੇ ਆ, ਐਡਮਿਟ ਕਰਨਗੇ ਕੱਲ। ਹੈਲੋ। ਹਾਂਜੀ ਮੈਂ ਕੇਆ ਹੁਣ ਕੱਲ ਐਡਮਿਟ ਕਰਨਗੇ।
ਹੈਲੋ।
ਹਾਂਜੀ। ਕੀ ਕਹਿ ਰਹੇ ਹੈਲੋ। ਹੈਲੋ। ਆ ਗਈ ਆਵਾਜ। ਹਾਂਜੀ-ਹਾਂਜੀ। ਆ ਗਈ ਆ।
ਆ ਗਿਆ, ਹਾਂਜੀ- ਹਾਂਜੀ ਨੈਟਵਰਕ ਚਲੇ ਜਾਂਦੇ ਨੇ, ਕਈ ਵਾਰੀ ਨੈਟਵਰਕ ਦੀ ਵੀ ਬੜੀ ਪ੍ਰੋਬਲਮ ਹੋ ਰਹੀ ਹੈ।
ਬਸ ਇੱਦਾਂ ਹੀ ਆ, ਪਤਾ ਨਹੀਂੀ ਸਾਰੀਆਂ ਪ੍ਰੋਬਲਮਾਂ, ਇਕੱਠੀਆਂ ਆ ਜਾਂਦੀਆਂ ਨੇ
ਹਾਂਜੀ -ਹਾਂਜੀ
ਹੁਣ, ਬਸ ਕੱਲ ਹੁਣ ਐਡਮਿਟ ਕਰਨਗੇ, ਟੈਸਟ ਹੋਣ ਤੋਂ ਬਾਅਦ ਦੇਖਣਗੇ, ਫਿਰ ਐਡਮਿਟ ਕਰਨਗੇ।
ਅੱਛਾ -ਅੱਛਾ ਨਾਲ ਨਾਲ ਹੀ, ਐਡਮਿਟ ਕਰ ਦੇਣਗੇ।
ਹਾਂ, ਜਿਵੇਂ ਟੈਸਟ ਆਉਣ, ਰਿਪੋਰਟਾਂ ਆਉਣਗੀਆਂ, ਦੇਖ ਕੇ ਤੇ ਫਿਰ ਤਾਂ ਐਡਮਿਟ ਕਰਨਗੇ ਜਾਂ ਫਿਰ ਅਗਰ ਜ਼ਿਆਦਾ ਦਿੱਕਤ ਹੋਈ ਤਾਂ, ਫਿਰ ਪੀ ਜੀ ਆਈ ਰੈਫਰ ਵੀ ਕਰ ਸਕਦੇ ਨੇ
ਹਾਂ, ਫਿਰ ਉਹਨਾਂ ਦੇ ਜੇ ਉਹਨਾਂ ਦੇ ਹੱਥ ਬਸ ਨਹੀਂ ਹੋਈ ਗੱਲ, ਫੇਰ ਉਹ ਅੱਗੇ ਰੈ ਫਰ ਕਰ ਸਕਦੇ ਨੇ
ਹਮ- ਹਮ- ਹਮ ਹ ਤਾਂ ਕੋਈ ਮਲਾਣਾ ਵੀ ਕਹਿ ਰਿਹੇ ਸੀ। ਕਿ, ਮਨਾਨਾ ਚਲੇ ਜਏ ਹਮ
ਹਾਂ, ਨਹੀਂ ਉੱਥੇ ਵੀ ਸੁਣਿਆ ਤੇ ਹੈ ਕਿ, ਅੱਛਾ ਬਣਿਆ ਹੋਇਆ। ਚੰਗਾ ਬਣਿਆ ਹੋਇਆ ਕਿ, ਸੁਣਿਆ ਤੇ ਹੈ ਮੈਂ ਵੀ ਬਾਕੀ ਪਤਾ ਨੀ ਹੁਣ।
ਬਾਕੀ ਦੇਖੋ ਇੱਥੇ, ਕਰਾਉਣਗੇ ਜਾਂ ਪੀ ਜੀ ਈ ਕਰਾਉਣਗੇ।
ਅੱਛਾ- ਅੱਛਾ ਠੀਕ ਹੈ। ਚਲੋ, ਕੋਈ ਨੀ ਬੰਦਾ ਠੀਕ ਹੋਣਾ ਚਾਹੀਦਾ, ਜਿੱਥੇ ਮਰਜ਼ੀ ਇਲਾਜ ਹੋਏ।
ਹਮ, ਹੋਰ ਤੁਹਾਡੇ ਮਾਤਾ ਜੀ ਠੀਕ ਨੇ
ਹਾਂਜੀ -ਹਾਂਜੀ ਠੀਕ ਨੇ ਉਹ ਵੀ
ਮੰਮੀ ਮਿਲੇ ਮੈਨੂੰ, ਮੈਂ ਇੱਕ ਦਿਨ ਮਿਲੇ ਹੀ ਇੱਕ ਦਿਨ ਮਾਰਕੀਟ ਚ, ਮੈਂ, ਜਾ ਰਿਹਾ ਸੀ ਤੇ ਉਦੋਂ ਮੈਨੂੰ ਮਿਲੇ ਸੀ, ਕਹਿੰਦੇ ਆ ਨਾ ਘਰ ਮੈਂ, ਕਿਹਾ ਜੀ ਹੁਣ ਬਸ ਕੰਮ ਕਾਰ ਚ, ਬਿਜੀੀ ਰਹੀਦਾ ਵਾ ਹੁਣ, ਤਾਂ ਮੁਸ਼ਕਿਲ ਹੀ ਆ, ਔਖਾ ਹੋ ਜਾਣਾ ਹੁਣ ਤਾਂ
ਚਲੋ, ਕੋਈ ਗੱਲ ਨੀ, ਫੇਰ ਵੀ ਟਾਈਮ ਕੱਢ ਕੇ ਚੱਕਰ ਚੱਕਰ ਮਾਰ
ਮੈਂ ਕਿਹਾ, ਤੁਸੀਂ ਚੱਕਰ ਮਾਰ ਲੈਣਾ, ਪਰ ਵਾਈ ਨਹੀਂ ਕਹਿੰਦੇ, ਅਸੀਂ ਖਾਵਾਂਗੇ, ਫੀਤ ਫੈਮਿਲੀ
ਅੱਛਾ -ਅੱਛਾ ਚਲੋ, ਵਧੀਆ ਹੈਂ।
ਹਮ
ਹਾਂਜੀ ਬਸ ਉਹੀ ਹੈ ਕਿ, ਉਹਨਾਂ ਦਾ ਵੀ ਹੈ ਨਾ ਥੋੜੇ ਜਿਹੇ ਲੱਥ ਚ ਪ੍ਰੋਬਲਮ ਹੋ ਗਈ ਸੀਗੀ, ਗਿਰ ਗਏ ਸੀਗੇ, ਉਹ ਵੀ ਬਸ ਆਈ ਹਾਂਜੀ -ਹਾਂਜੀ ਬਸ ਫੇਿਰ, ਉਹੀ ਚੱਲ ਰਿਹਾ ਉਹਨਾਂ ਦਾ ਵੀ ਟਰੀਟਮੈਂਟ ਤੇ ਕਦੀ ਤਾਂ, ਬਿਲਕੁਲ ਠੀਕ ਲੱਗਦਾ ਕਦੀ। ਬਹੁਤ ਜਿਆਦਾ ਪ੍ਰੋਬਲਮ ਆ ਜਾਂਦੀ ਹੈ, ਫੇਰ ਉਹਨਾਂ ਕੋਲ ਚੱਲਿਆ ਨੀ ਜਾਂਦਾ।
ਹਾਂ, ਦੱਸ ਰਹੇ, ਉਦੋਂ ਵੀ ਉਦੋਂ ਵੀ ਦੱਸ ਰਹੇ ਸੀਗੇ, ਡਾਕਟਰ ਹੋ ਕੇ ਆ ਰਹੇ।
ਹਾਂ -ਹਾਂ, ਅੱਛਾ -ਅੱਛਾ ਤਾਂ ਫਿਰ, ਮੈਨੇਜ ਕਰਨਾ ਮੁਸ਼ਕਿਲ ਹੋ ਜਾਂਦਾ ਨਾ, ਫ ਸਾਰਾ ਕੁਛ ਕਰਨਾ ਪੈਂਦਾ ਵਾਪ ਭਾਈ ਨਾਲ ਹੁੰਦੇ ਨੇ, ਫੇਿਰ ਹੁਣ।
ਹਮ ਹੋਰ ਬੱਚਿਆਂ, ਬੱਚਿਆਂ ਦਾ ਹੋ ਬਰਕ ਹੋ ਗਿਆ।
ਹਾਂਜੀ, ਬਸ ਚਾਲ ਹੀ ਰਿਹਾ, ਪਤਾ ਹੀ ਹੈ ਤੁਹਾਨੂੰ ਹੋੌਲੀ -ਹੌਲੀ ਕਰਦੇ ਨੇ, ਆਰਾਮ -ਆਰਾਮ ਨਾਲ ਪਤਾ ਛੁੱਟੀਆਂ ਪਈਆਂ ਹੋਈਆਂ ਨੇ ਬਸ, ਆਰਾਮ -ਆਰਾਮ ਨਾਲ ਲੱਗੀ ਜਾਓ।
ਹਮ, ਬਾਅਦ ਚ ਜਾਣਾ ਨੀ ਇਹਨਾਂ ਨੇ
ਇਨਾ, ਟਾਈਮ ਨਾਲ ਹੈ ਨੀ ਬਸ ਅ ਲੇਟ ਉੱਠਣਾ, ਲੇਟ ਸੋਣਾ, ਬਸ ਸਭ ਕੁਛ ਲੇਟ ਕੋਈ ਟਾਈਮ ਟੇਬਲ ਨੀ ਆ ਹਲੇ ਸਕੂਲ ਖੁੱਲਣਗੇ ਉਦੋਂ ਟਾਈਮ ਟੇਬਲ ਬਣੇਗਾ। ਪ੍ਰੋਪਰ, ਹਾਂਜੀ-ਹਾਂਜੀ।
ਚਲੋ, ਵਧੀਆ।
ਹੋਰ? ਬਸ ਤੁ ਆ ਨਾ ਘਰ ਚੱਕਰ-ਚੁੱਕਰ ਲਗਾਇਆ ਕਰੋ ਆਜਿਆ ਕਰੋ।
ਹਾਂਜੀ-ਹਾਂਜੀ, ਜ਼ਰੂਰ-ਜ਼ਰੂਰ ਮੈਂ ਮਾਰਾਂਗਾ ਚੱਕਰ ਛੁੱਟੀ ਹੋਏਗੀ ਨਾ ਅਗਲੇ ਮੰਡੇ। ਤੇ ਫਿਰ ਦੇਖਦੇ ਚੱਕਰ ਮਾਰਦੇ ਆ। ਹਮ
ਆਵਾਂਗੇ ਅਸੀਂ ਪਤਾ ਕਰਨ ਆਵਾਂਗੇ ਅੰਕਲ ਦਾ, ਬਸ ਨਿਕਲਿਆ ਹੀ ਨੂੰ ਜਾਂਦਾ ਘਰੋਂ। ਕਦੀ ਕੋਈ ਆ ਜਾਂਦਾ, ਕਦੀ ਕੋਈ ਆ ਜਾਂਦਾ।
ਹਮ, ਸ਼ੋਰ-ਸ਼ੋਰ ਕਦੋ ਜਦੋਂ ਮਰਜੀ ਆਣਾ ਤੁਸੀਂ ਜੀ ਆ ਨੂੰ।
ਹਾਂਜੀ-ਹਾਂਜੀ, ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।
ਓਕੇ ਜੀ, ਸਤਿ ਸ੍ਰੀ ਅਕਾਲ ਜੀ।